ਹੈਲੋ ਹਾਂਜੀ, ਸਸ ਰੀ ਕਾਲ ਜੀ ਕੀ ਹਾਲ ਏ
ਹਾਂਜੀ, ਠੀਕ ਹੈ ਜੀ ਜੀ ਹੋਰ, ਤੁਸੀਂ ਸੁਣਾਓ
ਬਸ ਮੈਂ ਵੀ ਮ ਹੋ ਕੀ ਕਰਦੇ ਪਇਓ
ਬਸ ਕੁਛ ਨੀ ਉਹੀ ਘਰ ਦੇ ਕੰਮ- ਕਾਰ ਲੰਚ ਦੀ ਤਿਆਰੀ ਹੀ-ਹੀ-ਹੀ ਲੰਚ ਦਾ ਟਾਈਮ ਹੋ ਗਿਆ ਹੁਨ ਨਾਲ ਲੰਚ ਦੀ ਤਿਆਰੀ ਹੋ ਰਹੀ ਐ ਹੋਰ ਕੀ ਹਾਂ
ਕੀ ਨਾਨ ਕਿਹਾ ਸੇ।
ਅੱਜ ਅਸੀਂ ਭਿੰਡੀ ਬਣਾਈ ਹੈ ਭਰਵਾਂ, ਮੈਂ ਕਿਹਾ ਭਿੰਡੀ ਬਣਾ ਰਹੀ ਹਾਂ ਭਰਵਾਂ ਅੱਜ ਹਾਂ, ਹਾਂ ਬਸ ਇਹ ਪਿੰਡੀ ਇਹ ਲਿਆ ਬਿੰਡੀ ਪਹਿਲੇ ਅੱਛੀ ਤਰ੍ਹਾਂ ਵਾਸ਼ ਕਰ ਲਿੱਤੀ ਏ- ਉੱਪਰ ਔਰ ਨੀਚੇ ਉਹਦੀ ਉਤਾਰ ਕੇ ਉਹਦੀ ਜਿਹੜੀ ਕੈਪ ਜਿ ਹੁੰਦੀ ਏ ਕੱਟ ਲਗਾ ਲੈਣੇ ਨੇ ਵਿੱਚੇ ਹਾਂਜੀ ਤੇ ਇੱਕ ਤਰ ਪਹਿਲੇ ਮਸਾਲਾ ਦਾ ਹਾਂਜੀ ਲੰਬੀ ਵਾਲੀ ਤੇ ਉਹ ਫੇਰ ਇੱਕ ਪਾਸੇ ਤੁਸੀਂ ਆਪਣਾ ਪਹਿਲੇ ਮਸਾਲਾ ਰੈਡੀ ਰੱਖਣਾ ਇਹ ਬੇਸਿਕ ਮਸਾਲੇ ਜੋ ਹੁੰਦੇ ਨੇ ਪੀਸਾ ਹੋਇਆ ਧਨੀਆ ਪਿਸਆ ਹੋਇਆ ਸੌਂਫ ਪੀਸਾ ਹੋਯਾ ਜੀਰਾ ਤੇ ਨਮਕ, ਮਿਰਚ, ਹਲਦੀ, ਅਮਚੂਰ ਪਾਊਡਰ ਇਸ ਸਭ ਤੁਸੀਂ ਮਿਕਸ ਕਰ ਲੈਣੇ ਆ ਪਹਿਲੇ ਰੇਡੀ ਕਰਕੇ ਰੱਖਣਾ ਉਹ ਵੀ ਸਾਰੀ ਪਿੰਡੀਆਂ ਚ ਕੱਟ ਜਿਹੜੇ ਲਗਾਏ ਨਾ ਕੱਟ ਵਾਲੀ ਪਿੰਡੀਆਂ ਦੇ ਵਿੱਚ ਕੁ ਬਸ ਫਿਲ ਕਰਨੇ ਨੇ ਇਹ ਸਾਰਾ ਮਸਾਲਾ
ਅੱਛਾ ਤੇ ਬਣਾਣੇ ਕਿਵੇਂ ਨੋਰਮਲ ਜਿਵੇਂ ਸਿੰਪਲ ਭਿੰਡੀ ਬਣਦੀ ਹੈ ਪਿਆਜ਼ ਤੜਕਾ ਲਾ ਕੇ
ਬਸ ਤੁਸੀਂ ਉਹ ਅਹ ਸਰਸਦਾ ਤੇਲ ਪਾ ਕੇ ਤੇ ਤੁਸੀਂ ਬਸ ਉਹਦਾ ਜੀਰੇ ਦਾ ਤੜਕ ਜੀਰਾ ਤੜਕ ਕੇ ਤੇ ਵਿੱਚ ਪਾ ਦੇਣੀ ਆ ਇਹ ਜੋ ਭਰੀ ਹੋਈ ਪਿੰਡੀ ਹੈ ਨਾ ਪਿਆਜ਼ ਵੀ ਮੋਟੇ-ਮੋਟੇ ਕੱਟ ਲੈਂਦੇ ਆਾਂ ਪਹਿਲਾਂ ਤੋਂ ਹੀ ਤੇ ਉਹ ਬਸ ਤੁਸੀਂ ਉਹ ਦੇ ਵਿੱਚ ਛੋਂਕਾ ਲਗਾ ਦੇਣਾ ਬਸ ਹਿੰਗ ਜੀਰੇ ਦਾ ਪਿਆਜ ਤੇ ਕਿਉਂਕਿ ਪਹਿਲੇਾਂ ਹੀ ਅਸੀਂ ਕੱਟ ਕੇ ਪਾਏ ਹੋਏ ਨੇੇ ਮੋਟੇ- ਮੋਟੇ ਨਹੀਂ ਫੇਿਰ ਨਾ ਹਾਂ ਅਸੀਂ ਉਹ ਸਾਰਾ ਕੁਛ ਵਿੱਚ ਪਾਇਆ ਤਾਂ ਨਾ ਕੁਛ ਉਹ ਫੇਿਰ ਜ਼ਿਆਦਾ- ਹੋ ਜਾਏਗੀ ਜਿਆਦਾ ਜ਼ਿਆਦਾ ਹੋ ਜਾਏਗਾ ਫੇਰ ਨਮਕ ਨਮਕ ਕਿਉਂਕਿ ਅਸੀਂ ਪਹਿਲੇਾਂ ਹੀ ਉਹਦੇ ਅੰਦਰ ਭਰਿਆ ਦਾ ਅੱਛਾ ਖਾਸਾ ਮਸਾਲਾ ਤੇ ਉਹ ਸਲੋ ਬਿਲਕੁਲ ਸਲੋ ਫਲੇਮ ਤੇ ਉਹਨੂੰ ਬਸ ਤ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
ਓਨੀ ਅੱਛੀ ਬਣੇਗੀ ਬਸ ਉੱਪਰ ਤੁਸੀਂ ਫਰ ਜਦੋਂ ਹਾਂ ਈਜ਼ੀ ਏ ਬਿਲਕੁਲ ਈਜ਼ੀ ਏ ਹਾਂ ਉੱਪਰ ਉਹਦੀ ਬਸ ਲਾ ਪਰ ਅਮਚੂਰ ਰੋਂ ਪਾ ਲੋ ਜਦੋਂ ਰੈਡੀ ਹੋਜੇ ਪਿੰਡੀਆ ਹਾਂ ਹੋਰ ਨਾਲ ਰੈਤਾ ਤਾਂ ਪਾ ਲਈਦਾ ਖੀਰੇ ਹ ਨਹੀਂ ਬਿੰਡੀ ਤੇ ਬਨਾ ਲਈ ਦੋ ਵੱਜ ਗਏ ਨੇ ਬਸ ਹੁਣ ਖਾਣਾ ਹੀ ਖਾ ਖਾਣ ਗਏ ਹੁਣ ਖਾਣਾ ਉਸ ਗਰਮ ਗਰਮ ਬਣਾਵਾਂਗੇ ਫੁਲ ਕੇ ਤੇ ਨਾਲ ਰਾਇਤਾ ਪਾ ਲੈਂਦੇ ਹਾਂ ਉਹਦਾ ਪਾਾਲਿਆ ਨਾ ਖੀਰੇ ਵਾ ਰਹਿ
ਅੱਛਾ ਚਲੋ ਵਧੀਆ ਠੰਡੇ ਹਾਂ ਚਾਹੀਦਾ ਠੰਡੇ ਤਾਂ ਕੋਈ ਨਾ ਕੋਈ ਸਾਡੇ ਵੀ ਰੋਟੀ ਤੋਂ ਬਾਅਦ ਨਾ ਲੱਸੀ ਪੀਣਗੇ
ਬਿਲਕੁਲ ਹਮ ਅੱਜ ਕੱਲ ਮੈਂਗੋ ਆ ਰਿਹਾ ਨਾ ਜਿਆਦਾ ਕਾਰਬਟ ਵਾਲੇ ਤੇ ਜ਼ਰੂਰ ਪੀ ਲੈਣੀ ਚਾਹੀਦੀ ਹੈ ਕੱਚੀ ਲੱਸੀ ਵਿੱਚ ਇੱਕ ਵਾਰੀ ਬਣਾ ਕੇ ਨਾ
ਹਾਂਜੀ ਨਹੀਂ ਸਾਡੇ ਤਾਂ ਹਰ ਰੋਜ਼ ਚੱਲਦੇ ਹੀ ਹੈ
ਉਦ ਹੀ ਦੀ ਲੱਸੀ ਵੀ ਚਲਦੀ ਏ ਨਮਕ ਵਾਲੀ ਬਣਾਈਏ ਅੱਜ ਕਦੀ ਮਿੱਠੀ ਬਣਾ ਲੈਂਦੇ ਹਾਂ ਕਦੀ ਨਮਕ ਵਾਲੀ ਬਣਾ ਲੈਂਦੇ ਹਾਂ ਹਾਂ ਆਮ ਪੰਨਾ ਵੀ ਬਿਲਕੁਲ ਅੱਜ ਦਾ ਹੀ ਸੀ ਨਾ ਅੱਜ ਮੈਂ ਵੀ ਪਹਿਲੇ ਬਣਾਉਣ ਲੱਗੀ ਸੀ ਆਮ ਪੰਨਾ ਫੇਿਰ ਮੈਂ ਕਿਹਾ ਚਲੋ ਇੱਦਾਂ ਹੀ ਹੈਗੀ ਆਮ ਪਰਨਾ ਕੀ ਕਰਨਾ
ਹਾਂਜੀ ਅਸੀਂ ਬਸ ਉਹੀ ਅਮੀਆਂ ਨੂੰ ਉਬਾਲ ਲਈ ਦਾ ੱਲੇ
ਅੱਛਾ
ਛਿਲੜ ਲਾ ਕੇ ਉਹਦਾ ਜਿੰਨਾ ਵੀ ਆਮ ਉੱਤੋਂ ਯੈਲੋ ਸਾਰਾ ਹ ਉਹ ਬੂਟਲੀਆਂ ਅਲੱਗ ਰੱਖ ਦਈਦੇ ਆ ਉਹਨੂੰ ਮੈਸ਼ ਕਰ ਦੇ ਤੇ ਬਸ ਵਿੱਚ ਬੇਸਿਕ ਜੋ ਵੀ ਕਾਲਾ ਨਮਕ ਪਾ ਲਿਆ
ਤੇ ਤੁਸੀਂ ਉਹ ਚੀਨੀ ਪਾਉਂਦੇ ਹੋ ਗੁੜ ਪਾਉਂਦੇ ਹੋ
ਨਹੀਂ ਮੈਂੇ ਗੁੜੀ ਯੂਜ ਕਰਨੀ ਆ
ਹਾਂ ਗੜ
ਹਾਂ ਚੀਨੀ ਨਾ ਅਸੀਂ ਬੜਾ ਘੱਟ ਵਿਚ ਬਹੁਤ ਅਵੋਇਡ ਕਰਨਾ ਕਿ ਹੈ ਪਤਾ ਨਾ ਚੀਨੀ
ਹਾਂ ਇਹ ਤੇ ਹੈ ਚੀਨੀ ਅਸੀਂ ਵੀ ਹੁਣ ਜੈਗਰੀ ਪਾੋਡਰ ਜ਼ਿਆਦਾਤਰ ਇਹ ਚੂਜਾ ਯੂਜ ਕਰਨੇ ਆ ਚੀਨੀ ਅਵੋਇਡ ਕਰਨੇ ਆ ਅਸੀਂ ਵੀ
ਹਾਂਜੀ, ਅਸੀਂ ਵੀ ਨਾ, ਹੋਰ ਦੱਸੋ।
ਬਸ ਹੋਰ, ਹਾਂ ਬੱਚੇ ਬੱਚੇ ਠੀਕ ਨੇ। ਬੱਚੇ ਲੈ ਕੇ ਬੈਠੇ ਬੈਠੇ ਨੇ ਛੁੱਟੀਆਂ ਨਾ ਵਹਲੇ ਨੇ, ਉਹਨ ਫੋਨ- ਫੋਨ ਲੈ ਕੇ ਬੈਠੇ ਰਹਿੰਦੇ ਨੇ ਹਨ ਕੀ ਕਰਨ ਉਹ ਵੀ ਵੇਲੇ ਟਾਈਮ ਪਾਸ ਤੇ ਕਰਨਾ ਹੀ ਹੈ ਨਾ ਹਾਂ ਘੁੰਮਣ ਗਈ ਸੀ। ਮੈਂ ਕਿਹਾ ਹੋ ਕੇ ਆਵੇ ਗਈਆਂ ਮੈਂ ਤੇ, ਗਈ ਸੀ ਪਾਪਾ ਦੀ ਨਾ ਪਿੱਛੇ ਤਬੀਅਤ ਠੀਕ ਨੀ ਸੀ। ਹਾਂ, ਪਰਸੋਂ ਹੀ ਤੇ ਆਈ ਹਾ ਮੈਂ। ਹਾਂ ਮੈਂ ਕਿਹਾ ਚਲੋ ਦੋਨੋ ਕੰਮ ਹੋ ਜਾਣਗੇ ਨਾਲੇ ਘੁੰਮਣਾ ਵੀ ਹੋਜਏਗਾ ਪਾਪਾ ਨੂੰ ਵੀ ਦੇਖ ਲਵਾਂਗੀ ਪਰਸੋ
ਅ ਅੱਛਾ -ਅੱਛਾ ਤਾਂ ਵੀ ਹਫ਼ਤਾ ਕੋਈ ਲਾ ਕੇ ਆਏ ਹੋ ਨਾ
ੁ ਨਾਲ ਗਏ ਸੀ ਨਾ ਫੇਰ ਤੁਹਾਨੂੰ ਪਤਾ ਜੈਂ ਇੰਨੇ ਦਿਨ ਰੁ
ਹਾਂ, ਉਹ ਨਹੀਂ ਰੁਕਦੇ ਸਹੀ ਗੱਲ ਹੈ ਤੇ ਤੁਸੀਂ ਰਹਿ ਜਾਣਾ ਸੀ ਉੱਥੇ ਹੀ
ਫੇਰ ਉਹ ਪਿੱਛੇ ਪਰੇਸ਼ਾਨੀ ਹੋ ਜਾਂਦੀ ਹੈ, ਅੱਜ ਕੱਲ੍ਹ ਹੁਣ ਕੱਲੇ- ਕੱਲੇ ਘਰ ਨੇ ਨਾ ਸਭ ਦੇ ਰੋਟੀ -ਰੋਟੀ ਦੀ ਦਿੱਕਤ ਹੋ ਜਾਂਦੀ ਹੈ ਫੇਰ ਪੁੱਛੋ ਇਹਨਾਂ ਨੂੰ, ਬਸ ਹੁਣ ਪਹਿਲੇ ਤੇ ਮੈਂ ਬਹੁਤ ਰਹਿੰਦੀ ਹੁੰਦੀ ਸੀ। ਸੀ ਮਹੀਨਾ -ਮਹੀਨਾ ਲਗਾ ਆਂਦੀ ਸੀ ਜਦੋਂ ਬੱਚੇ ਛੋਟੇ ਸੀ।
ਅੱਛਾ, ਹਾਂ ਹੁਣ ਹੁਣ ਨਾਲੇ ਬੱਚੇ ਵੀ ਕਿੱਥੇ ਰਹਿ ਕੇ ਖੁਸ਼ ਨੀ ਹੈ ਉਹ ਵੀ
ਹਾਂ, ਬੱਚੇ ਵੱਡੇ ਹੋ ਜਾਣ ਨਾ ਫੇਰ ਤੇ ਬੱਚੇ ਵੀ
ਹਾਂਜੀ ਮਸਪਣੇ ਹੋ ਕੇ ਖੁਸ਼ ਹੋ ਕੇਹਿੰਦੇ
ਹਾਂ, ਆਪਣੀ ਪ੍ਰਾਈਵੇਸੀ ਸਭ ਬੱਚਿਆਂ ਨੂੰ ਕ ਹੁੰਦਾ ਮੈਂ ਆਪਣੀ ਪ੍ਰਾਈਵੇਸੀ ਅੱਜ ਕੱਲ ਜੈਨਸ ਹੀ ਹੈਗੇ ਹੀ ਪਤਾ ਤੁਹਾਨੂੰ ਜੈਨਜੀ ਅੱਜ ਕੱਲ੍ਹ ਕਿਵੇਂ ਦੀ ਏ ਉਹਨਾਂ ਨੂੰ ਪਹਿਲੇ ਪ੍ਰਾਈਵੇਸੀ ਚਾਹੀਦੀ ਆਪਣੀ, ਹਾਂ ਹੋਰ ਤੁਸੀਂ
ਹੋਰ ਬਸ ਠੀਕ ਆ ਮੈਂ ਕਿਹਾ ਪੁੱਛਾਂ ਸਾਡੇ ਕੱਲ ਮੈਰਿਜ ਆ ਰਹੀ ਸੀ ਮੈਂ ਕਿਹਾ ਚਲੋ ਤੁਹਾਡੇ ਕੋਲ ਥੋੜੀ ਅਡਵਾਈਸ ਲਵਾਂ ਕੀ? ਕੀ ਚੱਲ ਰਿਹਾ ਅੱਜ ਕੱਲ? ਟਰੈਂਡ ਕੀ ਸੁਆਵਾਂ ਮਤਲਬ ਕਿ ਅਨਾਰ ਕਲੀ ਕਿ ਲੌਂਗ ਸੂਟ
ਹਮ ਅੱਜ ਕੱਲ ਤਾਂ ਉਹੀ ਚੱਲ ਰਹੇ ਨੇ ਜਿਹੜੇ ਹੁੰਦੇ ਨੇ ਪਲਾਜ਼ੋ ਨੀਚੇ ਹੁੰਦੇ ਨੇ ਉੱਪਰ ਛੋਟੀ ਅ ਹੁੰਦੀ ਹੈ ਡਰੈਸਿਸ ਇਸ ਲਈ ਮੇਰੀ ਬੇਟੀ ਨੇ ਤੇ ਉਹ ਲਈ ਸੀ ਇਹ ਜਿਹੜੇ ਪੈਂਕੀ ਬੋਲਦੇ ਨੇ ਉਹਨੂੰ ਅ ਖੁੱਲੇ ਪਹੁੰਚਿਆਂ ਵਾਲੇ ਹੁੰਦੇ ਨੀ ਹੈ ਪਲਾਜ਼ੋ ਟਾਈਪ ਬੋਲਦੇ ਉਹਨੂੰ ਕੁਛ ਹੋਰ ਨੇ ਮੈਨੂੰ ਨਾਮ ਨੀ ਫਰਸ਼ੀ ਸਲਵਾਰ ਵੀ ਅੱਛੀ ਲੱਗਦੀ ਹੈ ਪਰ ਉਹ ਪਾਰਟੀ ਵੀ ਤੇਰੀਆਂ
ਨਹੀਂ ਨਹੀਂ ਪਾਰਟੀ ਓਹ ਤਾਂ ਜਿਵੇਂ ਨੋਰਮਲ ਚਲੋ ਹਲਦੀ ਹੁਲਦੀ ਦਾ ਫੰਕਸ਼ਨ ਹੋ ਗਿਆ ਉੱਥੇ ਪੈ ਜਾਂਦਾ ਹੈ
ਵੈਸੇ ਪੈ ਜਾਏਗੀ ਪਰ ਪਾਰਟੀ ਵੀ ਅਰ ਚ ਤੇ ਡਰੈਸ ਹੀ ਅੱਛੀ ਲੱਗਦੀ ਹੈ
ਹਾਂਜੀ ਮੈਂ ਓਹੀ ਆ ਮੈਂ ਕਿਹਾ ਪੁੱਛਣੀ ਆ ਤੁਹਾਡੇ ਕੋਲ
ਡਰੈੱਸ ਵੀ ਅੱਛੀ ਲੱਗਦੀ ਹੈ ਅੱਜ ਕੱਲ੍ਹ
ਹਾਂ, ਵਨ ਪੀਸ ਨਾ ਮੈਂ ਪਾਉਂਦੀ ਨੀ, ਹਾਂ ਮੈਂ ਉਸ ਡਰੈਸਿਸ ਵਗੈਰਾ ਵੀ ਨੀ ਪਾਾਂਦੀ ਲੋਂਂਗ, ਬਸ ਇਹਵੇਂ ਕਿ ਚਲੋ ਬੰਦਾ ਕੁਛ
ਅੱਛਾ, ਹਾਂ, ਫੈਬਰਿਕ ਤਾਂ ਉਹ ਤੇ ਬਹੁਤ ਅੱਛੀ ਆਪਣੇ ਆਪ ਡਿਜ਼ਾਈਨ
ਹਾਂ, ਬਸ ਉਹ ਫਿਰ ਸਮਝ ਨੀ ਆ ਰਿਹਾ ਨਾ, ਕਨਫਿਊਜ ਹੋ ਰੱਖੀਆਂ ਦੋ ਤਿੰਨ ਚੀਜ਼ਾਂ ਦੇਖ ਲਈਆਂ ਨੇ ਕੁ ਦੋਨੋ ਦੋ ਤਿੰਨ ਚੀਜ਼ਾਂ ਪਸੰਦ ਆ ਰਹੀਆਂ ਅਨਾਰਕਲੀ ਵੀ ਪਸੰਦ ਆ ਰਹੀ, ਸਟ੍ਰਰੇਟ ਵੀ ਪਸੰਦ ਸਾਰਿਆ ਸੂਟ
ਹੂੰ, ਹੂੰ, ਹੂੰ ਹਾਂ, ਅੱਜ ਕੱਲ ਪਿੰਡ ਟੈਸਟ ਤੋਂ ਸਾਰੇ ਬੜੇ ਬੜੇ ਆਈ ਮਿਲ ਜਾਂਦੀਆਂ। ਤੁਸੀਂ ਇੰਟਰਸਟ ਤੇ ਦੇਖੋ ਬਹੁਤ ਹੀ, ਮੈਂ ਕਹਿੰਦੀ ਹਾਂ ਇੰਨਾ ਕਨਫਿਊਜ ਹੋ ਜਾਂ ਮੈ ਬੰਦਾ ਆਪ ਇੰਟਰਸਟ ਸਰਚ ਕਰਕੇ ਬਿਲਕੁਲ ਹੋਰ ਹੀ ਜਿਆਦਾ ਕਨਫਿਊਜਨ ਹੋ ਜਾਂਦੀ ਏ, ਸਲਾਹ ਤੇ ਕੀ ਮਿਲੇਗੀ ਕਨਫਿਊਜਨ ਹੋ ਜਾਂਦੀ ਹੈ।
ਹਾਂ, ਬਸ ਅੱਜ ਕੱਲ ਤਾਂ ਮੈਨੂੰ ਲੱਗਦਾ ਦਾ ਇੱਕ ਨਵਾਂ ਟਰੈਂਡ ਹੋਰ ਚੱਲਿਆ, ਜਿਵੇਂ ਸਾਡੇ ਕੋਡ ਸੈਟ ਚੱਲਦੇ ਨੇ ਨਾ ਕੋਟਨ ਵਿੱਚ ਉਵੇਂ ਅੱਜ ਕੱਲ੍ਹ ਹੈ ਵੀ ਸੂਟ ਵੀ ਐਵੇਂ ਚ ਸ਼ੋਟ ਸ਼ੋਟ ਉੇ ਸ਼ੋਟ ਸ਼ੂਟ ਤੇ
ਹਾਂ, ਬੈਲ ਬੋਟਮ ਹਾਂ, ਉਪਰ ਨੀਚੇ ਹੁੰਦਾ ਸਲੀਵਲੈਸ ਉੱਪਰ ਉਹ ਹੁੰਦੀ ਐ। ਅ ਜੈਕਟ ਟਾਈਪ ਉਹ ਵੀ ਚੱਲ ਰਹੇ ਨੇ, ਉਹ ਵੀ ਹਾਂ, ਉਹ ਵੀ ਅੱਛੇ ਚੱਲ ਰਹੇ ਨੇ ਪਾਰਟੀ ਵੇਅਰ ਚ। ਹੈ ਵੀ ਅਰੇ ਹਾਂ, ਜੋ ਆਪਣੇ ਮਨ ਨੂੰ ਪਸੰਦ ਲੱਗੇ ਉਹ ਜੋ ਜੇ ਨਾ ਉਹੀ ਲੈਣਾ ਚਾਹੀਦਾ। ਦੂਸਰੇ ਦੀ ਦੇਖ ਦੇਖ
ਹਾਂ ਬਸ ਥੋੜ੍ਹਾ ਆਈਡੀਆ, ਹਾਂਜੀ ਬਸ ਥੋੜ੍ਹਾ ਆਈਡੀਆ ਹੋ ਜਾਂਦਾ ਨਾ ਦੇਖ। ਖੁਦ ਇੱਕ
ਹਾਂ ਵੀ ਥੋੜਾ ਆਪਣੇ ਆਪ ਨੂੰ ਜੋ ਜਚੇ ਉਹੀ ਪਾਣਾ ਚਾਹੀਦਾ ਹੈ, ਜੋ ਮਨ ਆਪਣੇ ਮਨ ਨੂੰ ਜਚੇ ਤੇ ਵੈਸੇ ਮਾਰਕੀਟ ਜਾਉ ਬੜੇ ਮਿਲ ਜਾਂਦੇ ਨੇ, ਸਮਝ ਨੀ ਆਦੀ, ਕਿਹੜਾ ਲਐ ਬੰਦਾ।
ਹਾਂ, ਨਹੀਂ ਵੈਸੇ ਤਾਂ ਮੈਂ, ਦੇਖੋ।
ਦੀ ਹਾਈਟ ਅੱਛੀ। ਹੋਏ ਨਾ ਜਦੀ, ਉਹਨੂੰ ਨਾਰ
ਹਾਂਜੀ-ਹਾਂਜੀ ਹਾਂ, ਨਹੀਂ ਵੈਸੇ ਤਾਂ ਮੈਂ, ਵੈਸੇ ਸੂਟ ਲੈਂਦੀ ਸੀ, ਮਤਲਬ। ਮਤਲਬ, ਅਨਸਟਿਚੀ ਲੈਂਦੀ ਸੀ। ਤੇ ਇਸ ਵਾਰੀ ਮੈਂ ਨਾ, ਮਤਲਬ ਸਿਰਫ ਕੱਪੜਾ ਪੀਸ ਲੈ ਕੇ ਆਈ ਹਾਂ ਇੱਥੋਂ, ਨੇੜੇ ਸਾਡੇ ਮਾਰਕੀਟ। ਹੋਲਸੇਲ ਮਾਰਕੀਟ, ਉੱਥੋਂ ਲੈ ਕੇ ਆਈਆਂ, ਪੀਸ ਲੈ ਕੇ ਆਈਆਂ। ਸ਼ਿਫੋਨ ਦੇ ਕੱਪੜੇ। ਕੱਪੜੇ ਔਹੇ ਜਿਹਾ, ਕੱਪੜਾ ਹੈ ਉਹਦੇ ਚ, ਲੈ ਕੇ ਆਈਆਂ ਸਾਰਾ, ਸਾਰਾ ਸਪਾਰਕਲ ਮਤਲਬ ਉਹਦਾ। ਸਟੋਨ ਵਰਕ ਨਾਲ, ਸਪਾਰਕਲ ਵਰਕ ਨਾਲ, ਨੀਚੇ ਨੈੱਟ ਦਾ ਪੂਰਾ ਇੱਕਦਮ ਬੋਡਰ ਬਣਿਆ ਉਹਦਾ।
ਉਹਦੀ ਤਾਂ ਬੜੀ ਅੱਛੀ, ਤੁਹਾਡੀ ਬਣ ਜਾਏਗੀ ਡਰੈੱਸ ਫਿਰ।
ਪੂਰਾ ਨੈਟ। ਦਿਖ ਰਹੇ ਤੇ ਬਹੁਤ ਪਿਆਰੀ ਚੀਜ਼ ਹਾਂ, ਪਰ ਪਹਿਲੇ ਮੈਂ ਸੋਚ ਰਹੀ ਹਾਂ, ਚਲੋ ਪਹਿਲੇ ਕਲਰ ਕਰਾਵਾਂਗੇਗੇ, ਦੇਖੋ ਵਾਈਟ ਤਾਂ ਅੱਛਾ ਨੀ ਲੱਗਣਾ ਉਹਨੂੰ, ਹਾਂ ਫਿਰ ਡਾਈ ਕਿ ਨਾਲੇ ਫਿਰ ਥੋੜ੍ਹੀ ਜਿਹੀ ਹੋਰ ਰੋ, ਹੋਰ ਆਈਡੀਆ ਆ ਜਾਂਦਾ ਵੇ ਕਿ ਹਾਂ, ਇਹ ਕਲਰ 'ਚ ਇਹ ਜਿਆਦਾ।
ਹਾਂ, ਅੱਜ ਕੱਲ੍ਹ ਤੇ ਲੋਂਂਗ ਸ਼ਰਟ ਚੱਲ ਰਹੀਆਂ ਨੇ। ਚ। ਜਿਹੜੀ ਬਰੋਕਰੇਟ ਦੀ ਉਹ ਪੈਂਟ ਚੱਲ ਰਹੀ ਹੈ ਨਾਲ ਲੋਂਗ ਸ਼ਰਟ, ਬਿਲਕੁਲ ਪੈਰਾਂ ਤੱਕ ਹੀ ਹੁੰਦੀ, ਥੋੜਾ ਜ ਸਲਿਟ ਹੁੰਦਾ ਹੈ ਸਾਈਡ ਚ, ਉਹ ਵੀ ਚੱਲ। ਅੱਜ ਕੱਲ੍ਹ।
ਚਲੋ, ਜਾਵਾਂਗੇ ਅੱਜ ਸ਼ਾਮੀ, ਦੇਖੋ ਬੁਟੀਕ ਜਾਂਨੀ ਆਂ। ਕੁਝ ਸਲਾਹ ਵੀ ਦੇਣ ਮੈਨੂੰ ਹਾਂਜੀ, ਉਹ ਵੀ ਆਪਣੇ ਟੈਂਪਲੇਟਸ, ਹਾਂਜੀ ਉਹ ਵੀ ਆਪਣੇ ਟੈਂਪਲੇਟਸ ਵਗੈਰਾ ਕੁਛ ਵਿਖਾ ਦੇਣ। ਨਾ, ਥੋੜਾ ਆਈਡੀਆ ਹੋਰ ਉਸ ਜੇਗਾ। ਨਾਲੇ ਕੱਪੜੇ ਦੇ ਹਿਸਾਬ ਨਾਲ ਹੀ ਉਹ ਦੱਸਣ ਗੇ ਨਾਂ ਬਈ ਇੰਨੇ ਕੱਪੜੇ ਚ, ਸਾਡੀ ਸਾਡੀ ਇੰਨੀ ਚੀਜ਼ ਬਣਦੀ। ਤਿਆਰ
ਹਾਂ, ਕੱਪੜੇ ਦਾ ਵੀ ਮੈਜਰਮੈਂਟ ਵੀ। ਹੋਏ, ਜਿੰਨਾ ਉਸੇ ਹਿਸਾਬ ਨਾਲ ਡਰੈਸ ਬਣੇਗੀ, ਫੇਿਰ ਉਹਦੀ ਬੋਟਮ ਵੀ ਤੁਹਾਨੂੰ ਮੈਚ ਕਰਕੇ ਡਾਈ ਕਰਵਾਣੀ ਪਏਗੀ, ਕਿਉਂਕਿ ਮੈਚਿੰਗ ਤੇ ਹੁੰਦੀ ਮੁਸ਼ਕਿਲ ਹੀ। ਉਹ ਨਾ, ਹਾਂ ਇਕੱਠਾ ਹੀ ਡਾਈ। ਫਿਰ ਕਲਰ ਨਾ ਡਿਫਰੈਂਟ ਹੋ ਜਾਂਦਾ ਤੁਸੀਂ
ਬਸ ਫਿਰ ਮੈਂ ਕਿਹਾ ਚਲੋ ਟਾਈਮ ਨਾਲ ਮੈਂ ਕਿਹਾ ਟਾਈਮ ਨਾਲ ਸੂਟ ਤਿਆਰ ਹੋ। ਫਿਰ ਬੰਦੇ ਨੇ ਨੀਚੇ ਹੀਲਸ ਵੀ ਲੈਣੀ ਹੈ।
ਹਾਂ ਉਹ ਤੇ ਹੈ ਹੀ ਸਭ ਕੁਛ ਮੈਚਿੰਗ ਅੱਜ ਕੱਲ ਤੇ ਇਸ ਚੀਜ਼ ਦਾ ਹੁੰਦਾ ਈ ਹੈ ਅੱਜ ਕੱਲ ਇਹੀ ਚੀਜ਼ਾਂ ਬਸ ਅੱਛਾ ਲੱਗਦਾ ਹੈ ਟਰੈਂਡਿੰਗ ਚੀਜ਼ਾਂ ਪਕੜੀਆਂ ਹੋਣ ਹੱਥ ਚ ਤੇ ਅੱਛਾ ਲੱਗਦਾ ਹੈ ਸਭ ਹਾਂ। ਚਲੋ ਠੀਕ ਹੈ ਤੁਸੀਂ ਦੱਸਣਾ ਫਿਰ ਡਰੈਸ ਤਿਆਰ ਹੋਏਗੀ ਸਾਨੂੰ ਵੀ ਭੇਜਣਾ ਸੈਂਡ ਹਾਂ ਬਿਲਕੁਲ ਬਿਲਕੁਲ ਅਸੀਂ ਵੀ ਦੇਖਾਂਗੇ ਕਿਵੇਂ ਦੀ ਬਨੀਏ ਸ਼ਾਇਦ ਸਾਨੂੰ ਵੀ ਪਸੰਦ ਆ ਜਾਏ ਅਸੀਂ ਵੀ ਉਵੇਂ ਦੀ ਬਣਵਾ ਲਏ ਹਾਂ। ਠੀਕ ਹੈ ਜੀ ਠੀਕ ਹੈ ਜੀ ਅੱਛਾ ਜੀ ਓਕੇ ਜੀ ਸਤਿ ਸ੍ਰੀ ਅਕਾਲ ਜੀ।